ਹੈਲੋ, ਸਸ ਸ਼੍ਰੀ ਕਾਲ। ਹਾਂਜੀ। ਹੋਰ ਠੀਕ ਓ ਜੀ। ਹਾਂਜੀ, ਹੋਰ, ਹਾਂਜੀ, ਠੀਕ- ਠਾਕ।
ਬੱਚੇ ਠੀਕ ਨੇ ਜੀ ਸਾਰੇ।
ਹਾਂਜੀ, ਸਾਰੇ ਠੀਕ ਨੇ। ਹਾਂਜੀ, ਹੋਰ ਕੀ ਬਣਾ ਰਹੇ ਸੀ?
ਬਸ ਮੱਝਾਂ ਨੂੰ ਦਾਣਾ ਲਾ ਕੇ ਆਈ ਸੀ ਹੁਣ।
ਹਾਂ, ਮੈਂ ਵੀ ਹੁਣ ਚਾਹ ਪੀ ਲਓ ਚਾਹ ਪੀਣ ਲੱਗ ਰਹੀ ਸੀ ਮੈਂ।
ਹੁਣ, ਕਿਹੜੇ ਵੇਲੇ ਦੀ?
ਮੈਂ ਬਣਾ ਲੈ ਨੀ ਹੁੰਦੀ ਆ ਇਸ ਟਾਈਮ ਦੇ ਚਾਹ ਮੈਨੂੰ ਹੁੰਦਾ। ਥੋੜਾ ਜਾ, ਏਸ ਟਾਈਮ ਚਾਹ ਪੀਣ ਦਾ। ਮੈਂ ਹਾਂ, ਹੋਰ
ਅ ਚਾ ਤਾ ਅਸੀਂ ਵੀ ਲੇਟੇ ਪੀਨੇ ਆ ਜੀ ਅਸੀ ਢਾਈ ਤਿੰਨ ਵਜੇ ਈ ਬਨੋਣੇ।
ਤੇ ਸਾਡੇ ਕ ਪੰਜ ਵਜੇ ਥੋੜ੍ਹਾ ਜਾ ਚੰ ਲੱਗਦੀ ਆ ਚਾਹ ਚੰਗੀ ਜੀ। ਉ ਵੀ ਐ ਹੁੰਦਾ ਵੀ ਚਲੋ ਓ ਥੋੜੇ ਜੇ ਹਨਾ। ਆਤ ਜੀ ਬਣੀ ਹੋਈ ਐ ਮੇਰੀ ਚਾਹ ਪੀਣ ਦੀ ਏਸ ਟਾਈਮ।
ਦਪੈਰੇ ਨੀ ਪੀਂਦੇ ਜੀ?
ਨਾ ਦਪੈਰੇ ਵੀ ਕਈ ਵਾਰੀ ਪੀ ਲਣੀ, ਕਈ ਵਾਰੀ ਪੀਂਦੇ ਵੀ ਨੀ ਹੈਗੀ।
ਅੱਛਾ ਜੀ। ਅੱਛਾ ਓਹੀ ਆੱਤ ਪੈ ਜਾਂਦੀ ਐ, ਜੀ ਜੇੜੀ ਆਪਾ ਆਦਤ ਪਾ ਲਣੇ ਆ।
ਹਾਂ ਜਿਵੇਂ ਮਿਲਗਯਾ।
ਕਿ ਓਸੇ ਵੀ ਟੈਮ ਤੇ ਈ ਔੜਕਾ ਔਨਦਾ ਫੇਰ ਆਪਾਂ ਨੂੰ।
ਹਾਂ-ਹਾਂ। ਮਤਲਬ ਕਈ ਵਾਰੀ ਮੈਨੂੰ ਐਂ ਬਾਹਰੋਂ ਆਵਾ ਮੈਂ ਸੱਤ ਵਜੇ ਵੀ ਚਾਹ ਬਣਾ ਕੇ ਪੀਨੀ ਮੈਨੂੰ ਐ ਹੁੰਦਾ। ਰਲੈਕਸ ਜਾ ਹੋ ਜਾਦਾ ਬੰਦਾ ਬਾਹਰੋਂ ਆ ਕੇ।
ਹਾਂ, ਜੀ, ਹਾਂ।
ਸੱਤ ਕੁ
ਅਤੇ ਜਦ ਜਾਂਦੇ ਆ ਜੀ ਉਦੋਂ ਵੀ ਚਾਹ ਬਹੁਤ ਚੰਗੀ ਲੱਗਦੀ ਐ, ਆਪਾਂ ਘਰੋਂ ਜਾਂਦੇ ਆ ਜਦ।
ਹ ਹਾਂ ਵੀ ਬਾਹਰ ਤਾਂ ਪਤਾ ਨੀ ਚਾਹ ਮਿਲੂ ਪਤਾ ਨੀ ਨਹੀਂ ਮਿਲੂ। ਆਦਤ ਬਣੀ ਹੋਈ ਆ ਜੀ।
ਆਪਾ ਤਾਂ ਚਾਹ ਹੀ ਜ਼ਿਆਦੇ ਗਾਹਕ ਜੀ ਚਾਹ ਤੇ ਈ ਲੱਗੇ ਹੋਏ ਆ।
ਹਾਂ, ਚਾਹ ਪੀ ਚਾਹ ਵੀਨਾ ਸਰਦਾ ਈ ਕੋਈ ਨੀ। ਜੇ ਨਾ ਤਿੰਨ ਚਾਰ ਵਾਰੀ ਚਾਹ ਪੀਏ ਸਿਰ ਦਰਦ ਕਰਨ ਲੱਗ ਜਾਂਦਾ ਨਾ।
ਹਾਂਜੀ।
ਹਾਂ। ਜ
ਅੱਛਾ, ਸਾਨੂੰ ਵੀ ਦੁੱਧ ਸਵਾਦ ਈ ਨੀ ਲੱਗਦਾ ਜੀ। ਕੱਲਾ ਸਾਇਦੀ ਸਾਰਾ ਦਿਨ ਪੀਏ ਜਾਈਏ।
ਹਾਂ, ਦੁੱਧ ਤਾਂ ਸਾਰਾ ਦਿਨ ਤਾਂ ਨਾ ਪੀਵਾਂਗੇ ਨੇ ਤੇ ਬੀ ਪੀ ਦਾ ਵੀ ਹਨਾ, ਪ੍ਰੋਬਲਮ ਹੋ ਜਾਂਦੀ ਏ। ਕਸਟਰੋਲ ਵੱਧਦਾ ਦੁੱਧ ਪੀਣ ਨਾਲ ਹਨਾ, ਕਈ ਬਿਮਾਰੀਆਂ ਲੱਗਦੀਆਂ। ਨੇ ਨਾ, ਇਸ ਕਰਕੇ ਫੇਰ ਐ ਹੁੰਦਾ ਵੀ, ਦੁੱਧ ਵਾਈਡ ਕਰੀਏ ਚਲੋ।
ਹਾਂਜੀ, ਦੀ ਮਧੀ ਵਾਰੀ ਚੱਲ ਚਾਹ ਬਣਾ ਲੈਂਨੇ। ਇੱਕ-ਅੱਧੀ ਵਾਰੀ ਚੱਲ ਦੁੱਧ ਬਣਾ ਲੈਂਨੇ ਆ।
ਚਲੋ ਸ਼ਾਮ ਨੂੰ ਤਾਂ ਦੁੱਧ ਬਿਨਾ ਸਰਦਾ ਨੀ ਹੈਗਾ। ਉਹ ਤਾਂ ਪੀਣੀ ਈ ਪੈਂਦਾ ਐ। ਹਾਂ ਸ਼ਾਮ ਦਾ ਫਿਰ, ਨੀਂਦ ਵੀ ਨਈ ਆਉਂਦੀ। ਹੈਂ?
ਗਰਮ ਕਰਕੇ ਪੀਨੇ ਆ ਜੀ ਤੁਸੀਂ?
ਹਾਂਜੀ, ਗਰਮ ਕਰਕੇ ਸਵੇਰੇ ਈ ਰੱਖ ਦਾਣੀ ਫਰਿੱਜ 'ਚ।
ਬਾਚ ਆ ਫੇਰ ਉਹ ਹੁੰਦਾ-ਹੁੰਦਾ ਵੀ, ਚਲੋ ਥੋੜ੍ਹਾ ਜਿਆ ਹਲਕਾ ਹੋ, ਮਲਾਈ ਵਗੈਰਾ ਉਤਰ ਜਾਵੇ ਉਹਦਾ ਘਿਓ ਬਣਾ ਲੈਨੇ ਆ।
ਹਾਂਜੀ, ਹਾਂ ਫੇਰ ਤੁਸੀਂ ਰੋਟੀ ਨਾਲੇ ਪੀ ਲੈਨੇ ਜੀ ਉਹਨੂੰ?
ਹਾਂਜੀ, ਰੋਟੀ ਨਾਲ ਈ ਬਿਲਕੁਲ ਠੰਡਾ ਦੁੱਧ।
ਹਾਂਜੀ ਹਾਂ, ਰੋਟੀ ਨਾਲੇ-ਨਾਲ ਪੀ ਕੇ ਨਾ ਨਾਲੇ ਰੱਜ ਆ ਜਾਂਦਾ।
ਹਾਂ, ਨਾਲੇ ਹੁਣ ਗਰਮੀਆਂ 'ਚ ਤਾਂ ਠੰਡਾ ਈ ਦੁੱਧ ਸੁਵਾਦ ਲੱਗਦਾ ਹਨਾ, ਰੋਟੀ
ਹਾਂਜੀ, ਹਾਂ।
ਹਾਂ ਸਰਦੀਆਂ 'ਚ ਚਲੋ, ਹਜੇ ਪਾਣੀ ਨਾਲ ਵੀ ਰੋਟੀ ਖਾਧੀ ਜਾਂਦੀ ਐ।
ਹਾਂਜੀ, ਪਰ ਪਾਣੀ ਨਾਲ ਤਾਂ ਨੀ ਖਾਧੀ ਜਾਂਦੀ ਜੀ ਫਿਰ ਵੀ। ਕਈ ਵਾਰੀ ਆਪਾਂ, ਕੱਚੀ ਲੱਸੀ ਵੀ ਬਣਾ ਲੈਂਨੇ ਸਵੇਰੇ ਤਾਂ
ਨਈ ਸਰਦੀਆਂ 'ਚ' ਤਾਂ ਮੈਂ ਤਾਂ ਪਾਣੀ ਨਾਲ ਅਸਲ ਮੈਂ ਪਾਣੀ ਵੀ ਨੀ ਪੀਦੀ ਮੈਂ ਤਾਂ ਬਾਅਦ 'ਚ ਅੱਧਾ ਘੰਟਾ ਬਾਅਦ 'ਚ ਪੀਨੀਂ ਆ। ਪਾਣੀ ਏ ਰੋਟੀ, ਖਾਣਾ-ਖਾਣ ਤੋਂ ਬਾਅਦ ਚੋ ਹਾਂ, ਮੈਂ ਤੇ ਕਦੇ ਪਾਣੀ ਨਾਲ ਰੋਟੀ ਨਾ ਖਾਧੀ ਨੀ ਹੈਗੀ।
ਠੀਕ ਐ ਜੀ, ਅਸੀ ਤਾਂ ਸਰਦੀਆਂ, ਇੱਕ ਤਾਂ ਅਸੀਂ ਗਰਮ 'ਚ ਗਰਮ ਪਾਣੀ ਨਾਲ
ਹਾਂ
ਖਾਂਨੇ ਆ ਜੀ।
ਹੂੰ, ਉਹੀ ਰੂਟੀਨ ਬਣ ਜਾਣਾਂ ਜਿਵੇਂ ਹਨਾ ਆਪਾਂ, ਬਣਾਇਆ ਹੋਵੇ ਓਂਵੇ ਚੱਲੀ ਜਾਂਦਾ ਚਲੋ।
ਤਾਂ ਖੱਟਾ ਨੀ ਲਿਆਂਦਾ ਜੀ?
ਹਾਂ, ਸਰਦੀਆਂ 'ਚ ਠੰਡਾ ਤਾਂ ਹੁਣ ਰੇਸ਼ਾ ਬਣ ਜਾਣਾਂ, ਜੇ ਆਪਾਂ ਠੰਡਾ ਦੁੱਧ ਪੀਵਾਂਗੇ। ਹਾਂ, ਇਹ ਤਾਂ ਐ, ਪਰ ਕੇ ਫੇਰ ਅਹ ਹੁੰਦਾ ਵੀ ਚਲੋ ਫੇਰ ਰਾਤ ਨੂੰ ਸਰਦੀਆਂ ਦੇ ਰਾਤਾਂ ਵੀ ਵੱਡੀਆਂ ਹੁੰਦੀਆਂ। ਜਲਦੀ ਰੋਟੀ ਖਾ ਲੈਂਨੇ ਆ ਫਿਰ ਸੌਣ ਲੱਗੇ ਜੇ ਦੁੱਧ ਦੌੜ
ਹਾਂ ਜੀ, ਉਦੋਂ ਤੇ ਗਰਮ ਵੀ ਚੰਗਾ ਲੱਗਦਾ ਉਦੋਂ।
ਹਾਂ, ਉਦੋਂ ਫਿਰ ਵਾਦ ਚੋਂ ਵੀ ਲ
ਕਿਉਂ ਕਈ ਵਾਰੀ ਆਪਾਂ ਲੌਂਗ, ਲਾਚੀ ਵੀ ਪਾ ਲਾਂਨੇ ਆ।
ਹਾਂ ਨ‌ਈ, ਲੌਂਗ-ਲੈਚੀ ਤਾਂ ਮੇਰਾ ਬੇਟਾ ਨੀ ਪੀਂਦਾ ਮੈਂ ਤਾਂ ਸਿੰਪਲ ਈ, ਸਿੰਪਲ ਈ ਪੀਂਨੀ ਆਂ। ਮੇਰਾ ਬੇਟਾ ਨੀ ਪੀਂਦਾ ਲੌਂਗ ਅਲਾਇਚੀ ਵਾਲਾ ਦੁੱਧ ਹਾਂ, ਫੇਰ ਉਸ ਸਾਬ 'ਚ ਚੱਲਣਾ ਪੈਂਦਾ ਨਿਆਨਿਆ ਸਾਬ੍ਹ ਨਾ।
ਹਾਂ ਜੀ ਹਾਂ, ਫੇਰ ਜਦੋਂ ਆਪਾਂ ਘਰ ਦੇ ਦੋ ਮੈਂਬਰ ਹੁੰਨੇ ਆ
ਮੂਸਾ ਵੀ ਕਰਨਾ ਪੈਂਦਾ। ਹੋਰ?
ਇਹ ਤਾਂ ਹੈ ਈ ਐ। ਅਸੀਂ ਵੀ ਬਸ ਚਾਹ ਵੇਲੇ
ਹਾਂ, ਅੱਛਾ ਫੇਰ ਐ ਈ ਚੱਲੀ ਜਾਂਦਾ ਬਸ, ਖਾਣਾ-ਪੀਣਾ ਏਂਦਾ ਈ ਹੋਰ ਸਾਰਾ ਸਵੇਰੇ ਈ, ਦੇ ਕੇ ਰੱਖ ਲੈਣੀ, ਇਹ ਫਰਿੱਜ ਚ। ਉੱਤੇ ਮਲਾਈ ਆ ਜਾਣੀ ਜਿਹੜੀ, ਉਹ ਵਧੀਆ ਚਲੋ, ਮਤਲਬ, ਸਰਦੀਆਂ ਚ ਵੀ, ਗਰਮੀਆਂ ਚ। ਫੇਰ, ਦੁਬਾਰੇ ਗਰਮ ਕਰ ਲੈਂਦੀ ਆ ਜੀ।
ਅੱਛਾ ਜੀ, ਅੱਛਾ।
ਹਾਂ, ਇਹ ਵੇ ਫੇਰ, ਉਹ ਤੇ ਮਲਿਆਈ, ਵਧੀਆ ਆ ਜਾਂਦੀ।
ਹਾਂਜੀ, ਫੇਰ ਉਹ ਤੁਸੀਂ ਘਰ ਦਾ ਘਿਓ, ਬਣਾਉਂਦੇ ਹੋ ਜੀ?
ਹਾਂਜੀ, ਮੈਨੂੰ ਘਰ ਦੇ, ਘਿਓ ਨਾਲ ਈ -ਨਾਲ ਈ ਸਰੀ ਜਾਂਦਾ। ਵੀ, ਚਲੋ ਹਨਾ ਰਿੜਕਣ ਦੀ, ਜ਼ਰੂਰਤ ਨਹੀਂ ਪੈਂਦੀ। ਦੁੱਧ ਰਿੜਕਣਾ, ਹੈਨਾ, ਮੱਖਣ ਬਣਾਣਾ ਜੇ ਮੱ ਖਣੋਣਾ ਨਾ ਖਾਣਾ ਹੋਵੇ, ਫੇਰ ਤਾਂ ਥੋੜੇ ਜਿਹਾ ਰਿੜਕ ਲੈੰਦੇ ਆਂ, ਵੀ ਚਲੋ ਵੀ, ਮੱਖਣ ਦੀ ਜ਼ਰੂਰਤ ਹੁੰਦੀ ਹੈ, ਜਦੋਂ
ਠੀਕ ਹੈ ਜੀ।
ਕਰੀਮ ਵਾਲਾ ਮੱਖਲ ਵੀ ਨੀ, ਟੇਸਟੀ ਨੀ, ਲੱਗਦਾ ਉੰਝ।
ਨਾ ਜੀ, ਉਹ ਵਾਲਾ ਚਿਰ ਰਹਿੰਦਾ ਨਹੀਂ ਜੀ, ਉਹ 'ਚੋਂ ਤਾਂ ਸਮੈੱਲ ਆਉਣ ਲੱਗ ਜਾਂਦੀ ਹੈ।
ਹਾਂ, ਖੱਟਾ ਮੱਖਣ ਹੀ ਸਵਾਦ ਲੱਗਦਾ, ਜਦੋਂ ਆਪਾਂ, ਸਬਜ਼ੀ ਚ ਪਾਉਣਾ ਹੋਵੇ ਨਾ। ਮੈਂ ਖਾਂਦੀ ਨਹੀਂ, ਮੱਖਣ ਜ਼ਿਆਦਾ ਕਿਉੰ, ਮੈਨੂੰ ਘੱਟ, ਚੰਗਾ ਲੱਗਦਾ।
ਹਾਂਜੀ, ਇਹ ਤਾਂ ਹੈ ਜੀ। ਅਸੀਂ ਤਾਂ ਜੀ, ਘਿਓ ਬਣਾਉਂਦੇ ਹਾਂ, ਜਿਹੜਾ 'ਹਾਰੇ 'ਚ ਰੱਖ ਕੇ ਦੁੱਧ ਫ਼ੇਰ, ਬਣਾਉਨੇ ਆਂ।
ਹਾਂਜੀ, ਹਾਂ।
ਜਿਹੜੀ ਅਸੀਂ, ਮਲਾਈ ਤਾਰਦੇ ਹਾਂ ਜੀ, ਇਹ ਅਸੀਂ ਨਾਲ ਦੀ ਨਾਲ, ਖਾ ਲੈਂਦੇ ਹਾਂ।
ਮੈਂ ਤੇ, ਗੈਸ ਤੇ ਹੀ ਕਾੜ ਦੇਨੀ ਆ, ਦੁੱਧ।
ਅੱਛਾ ਜੀ।
ਲਾਲ ਕਰ ਲੈੰਨੀ ਆਂ, ਬਿਲਕੁਲ ਕਾੜਨੀ ਵਾਂਗੂੰ।
ਅੱਛਾ ਜੀ, ਅੱਛਾ, ਉਹ ਹੀ
ਹਾਂ, ਹਾਂ ਉਹੀ- ਉਹੀ ਪੀ ਲੈੰਨੇ, ਉਸੇ ਨਾਲ ਹੀ ਉਹ ਹੋ ਜਾਂਦਾ। ਗਾ, ਲਾਲ
ਨਾ, ਤਾਂ ਵਧੀਆ ਗੱਲ ਹੈ ਜੀ, ਅੱਗੇ ਲੋਕ ਤੌੜੀ, ਵਾਲੇ ਦੁੱਧ, ਪੀਂਦੇ ਤੇ ਵਧੀਆ ਸਿ
ਹਾਂ, ਪਤਾ ਸਾਨੂੰ ਥੋੜਾ ਦੁੱਧ ਹੁੰਦਾ ਨਾ, ਫੇਰ ਐਂ ਤੌੜੀ ਵਿੱਚ ਤਾਂ ਪੰਜ, ਛੇ ਕਿਲੋ ਤਾਂ, ਦੁੱਧ ਰੱਖਣਾ ਪੈਂਦਾ।
ਹਾਂਜੀ, ਅਸੀਂ ਤਾਂ ਫਿਰ ਉਦੋਂ ਰੱਖਦੇ ਹਾਂ ਨਾ। ਜਦੋਂ ਦੁੱਧ, ਆਪਣੀ ਸੱਜ, ਰਸੋਈ ਹੋਈ ਮੈਂਸ ਦੁੱਧ, ਵੱਧ ਦਿੰਦੀ ਆ, ਜੀ। ਉਦੋਂ, ਕਰਕੇ ਪਾ ਲੈੰਦੇ ਆ ਜੀ ਪੰਜ, ਸੱਤ ਕਿਲੋ।
ਹਾਂ, ਐੰ ਈ
ਕਿਉਂ, ਫਿਰ ਵਿੱਚ ਦੀ ਛੌਟ ਨਹੀਂ ਪੈਂਦੀ ਜੀ, ਜਿਆਦਾ ਮੱਝ ਹਟਦੀ ਹੈ। ਕਈ ਵਾਰੀ ਸਰਦਾ ਨੀ, ਉਸ ਘਿਓ ਨਾਲ, ਫ਼ਿਰ ਆਪਾਂ ਨੂੰ ਕਰੀਮ ਵਾਲੇ ਨਾਲ
ਮੈਂ ਤਾਂ ਨਾ, ਢਾਈ ਕੁ ਕਿਲੋ ਦੁੱਧ ਹੁੰਦਾ, ਉਹ ਤੇ ਮੈ ਤਕਰੀਬਨ ਘਿਓ ਤੋਂ, ਸਰੀ ਜਾਂਦਾ ਵਧੀਆ, ਯਾਰ, ਖੁੱਲਾ ਪੰਜ- ਛੇ ਕਿੱਲੋ ਘਿਓ ਪਾ ਲਾਨੀ ਆ ਮੈਂ। ਚਾਰ ਕੁ ਦਿਨਾਂ ਚ, ਈ ਘਿਓ ਬਣ ਜਾਂਦਾ, ਕਿ, ਅੱਧੀ ਕੁ ਕਿਲੋ। ਵੀ ਚਲੋ, ਐਂ, ਓ ਕਰੀ ਜਾਂਨੇ ਆ, ਹੈਨਾ। ਥੋੜੇ- ਥੋੜੇ ਨਾਲ ਹੀ, ਬਣੀ ਜਾਂਦਾ ਚਲੋ ਦੂ ਦੀ, ਲੋੜ੍ਹ ਨਹੀਂ ਪੈਂਦੀ ਵਰਤਣ ਦੀ।
ਹਾਂ, ਫੇਰ ਦੂਜਾ ਨੀ, ਵਰਤਣਾ ਪੈਂਦਾ ਜੀ, ਅਸੀਂ ਵੀ ਕਦੇ ਦੂਜਾ ਵਰਤ-
ਹਾਂ, ਮੈਂ ਵੀ ਨਹੀਂ ਲੈਂਦੀ, ਰਿਫਾਇੰਡ, ਵਗੈਰਾ ਜਾ ਡਾਲਡਾ ਵਗੈਰਾ। ਮੈਂ ਵੀ ਨੀ, ਕਦੇ ਖ਼ਰੀਦਿਆ ਹੈਗਾ, ਸਰੋਂ ਦਾ ਤੇਲ ਹੀ ਵਰਤਦੇ ਆ ਜੀ। ਥੋੜਾ ਬਹੁਤਾ ਲੋੜ ਪੈਂਦੀ ਹੈ ਜੇ ਸਬਜ਼ੀ ਨੂੰ ਤੜਕਾ ਵਗੈਰਾ ਲਾਉਣਾ ਕਿ ਨੀ ਚੌਲੇ ਵਗੈਰਾ ਚ
ਸਬਜ਼ੀ ਵਿਚ ਫਿਰ ਤੇਲ ਦੀ ਲਾਗਾ ਲਾਦੇ ਹਾਂ।
ਹਾਂਜੀ, ਹਾਂ ਚਲੋ ਵਧੀਆ ਗੱਲ ਹੈ ਜੀ ਬਿਮਾਰੀਆਂ ਤੋਂ ਬਚੇ ਰਹਾਂਗੇ। ਹਾਂਜੀ, ਹਾਂ ਇਹ ਚ ਵੀ ਦੇਸੀ ਘਿਓ ਪੈਂਦਾ ਜੀ।
ਹਨਾ ਮੈਂ ਤਾਂ ਤੇਲ ਚੀ ਬਣਾ ਲੈਣੀ ਹੈ।
ਅੱਛਾ ਜੀ,
ਹਾਂ ਤੇਲ ਵਿੱਚ ਵੀ ਵਧੀਆ ਬਣ ਜਾਂਦੇ ਪਤਾ ਨੀ ਲੱਗਦਾ ਵੀ ਤੇਲ ਵਿੱਚ ਬਣੇ ਨੇ ਇੱਕ ਚੌਲ
ਅਸੀਂ ਤਾਂ ਜੀ ਘੇਉ ਹੀ ਪਾਉਂਦੇ ਹੁੰਦੇ ਹਾਂ।
ਹਾਂ ਉਹ ਨਾਲ ਮੈਂ ਤੇ ਤੇਲ ਜੀ ਉਹਨਾਂ ਦੀ ਸੁਣਾ ਕੁਛ ਬੇਵੇ ਜਿਆਦਾ ਘਿਓ ਵੀ ਦੇਸੀ ਘਿਓ ਵੀ ਆਪਾਂ ਪਾ ਨਹੀਂ ਨਾ ਸਕਦੇ ਹਨਾ
ਹਾਂਜੀ, ਹਾਂ ਇਹ ਗੱਲ ਹੈ।
ਹਾਂ ਫੇਰ ਮੈਨੂੰ ਐ ਦਾ ਸਬਜ਼ੀ ਚ ਤਾਂ ਪਾਏ ਬਿਨਾ ਸਰਦਾ ਨੀ ਸਵਾਦ ਨੀ ਲਗਦੀ ਸਬਜ਼ੀ ਵੀ ਦੇ ਅਸੀਂ ਕਰਕੇ ਚਲੋ ਥੋੜਾ ਥੋੜਾ
ਕਹਿੰਦਾ ਜੀ ਵੀ ਕਈ ਵਾਰੀ ਆਪਾਂ ਬਣਾ ਵੀ ਲਈਏ ਖਾਧੇ ਵੀ ਨਾ ਜਾਣਾ ਤੇਲ ਦੇ ਤੜਕੇ ਕਾਰਨ
ਹਾਂ।
ਅਸੀਂ ਤਾਂ ਨਹੀਂ ਕਦੇ ਤੇਲ ਦਾ ਲਾਇਆ ਚੌਲਾਂ ਨੂੰ
ਨਾ ਨਾ ਮੈਂ ਤਾਂ ਤੇਲ ਦਾ ਹੀ ਲਾਉਣੇ ਹਾਂ ਬਹੁਤ ਸਾਲ ਹੋ ਗਏ ਮੈਨੂੰ ਤਾਂ ਤੇਲ ਦਾ ਲਗਾਉਂਦੇ ਰਿਫਾਇੰਡ ਮੈਂ ਤਾਂ ਬਹੁਤ ਤਾਹੀਂ ਤੋਂ ਵਰਤ ਨੋ ਹਟੀ ਆ ਪਹਿਲਾਂ ਮੈਂ ਰਿਫਾਈੰਡ ਬਣਾਉਂਦੀ ਹੁੰਦੀ ਸੀ। ਸਾਰੇ ਲੋਕ ਕਹੀ ਜਾਂਦੇ ਨੇ ਵੀ ਫੈਕਟਰੀਆਂ ਚ਼ ਬਹੁਤ ਗੰਦ ਹੁੰਦਾ ਹੈ। ਤਾਂ ਕਰਕੇ ਫਿਰ ਮੈਨੂੰ ਐ ਰਿਫਾਇੰਡ ਵਰਤਣੀ ਹਟ ਜਾਓ ਨਾ ਵੀ ਚਲੋ।
ਹਾਂ, ਇਹ ਤਾਂ ਹੈ ਹੀ।
ਆਪਣਾ ਸਰੋ ਦਾ ਤੇਲ ਘਰ ਦਾ ਹੁੰਦਾ ਵੀ ਉਸ ਵਿਚ ਮਿਲਾਵਟ ਨਹੀਂ ਹੁੰਦੀ ਹਨਾ ਚਲੋ।
ਹਾਂਜੀ, ਉਹ 'ਚ ਤਾਂ ਕੱਲ ਹੁੰਦੀ ਹੈ ਹੋਰ ਤਾਂ ਸਾਰੀ ਚੀਜ਼ ਮਿਲਾਵਟ ਆ ਰਹੀ ਹੈ ਜੀ ਤਾਂਹੀਓ ਬਿਮਾਰੀਆਂ ਹੋ ਰਹੀਆਂ ਨੇ ਜੀ ਹੁਣ
ਹੁੰਦੇ ਵੀ ਚੱਲ ਮਿਲਾਵਟ ਵਾਲੀ ਚੀਜ਼ ਨਹੀਂ ਖਾ ਰਹੇ।
ਹਾਂਜੀ, ਹਾਂ ਉਹ ਤਾਂ ਹੈ
ਹੈ ਚਲੋ ਖਾਣਾ ਪੀਣਾ ਹੀ ਹੈ ਹੋਰ ਤਾਂ ਕੀ ਹੈ।
ਹਾਂਜੀ, ਖਾਣਾ ਪੀਣਾ ਆ ਹੋਰ ਤਾਂ ਆਪਾਂ ਨੇ ਕੀ ਬਣਾਉਣਾ ਹੈ। ਚੰਗਾ ਖਾਓ ਚੰਗਾ ਪੀਓ ਚੰਗੀ ਐਸ਼ ਕਰੋ ਜ਼ਿੰਦਗੀ ਚ ਇੱਕ ਵਾਰੀ ਆਇਆ ਠੀਕ ਹੈ ਜੀ ਉਹ? ਓਕੇ ਜੀ। ਉੱਥੇ ਦੇਖਣਾ ਪੈਂਦਾ।